ਹੇਲੋ, ਹੈਲੋ। ਹੈਲੋ, ਹਾਂਜੀ ਪਾਜੀ।
ਪਾਜੀ ਆਵਾਜ਼ ਆਪਨੀ ਹੀ ਗੁੰਜੀ ਜਾ ਰੀ ਹੈਗੀ ਗਾੱਲ
ਹਾਂਜੀ ਹਾਂਜੀ, ਹੈਲੋ ਹੈਲੋ।
ਸਾਸ਼੍ਰੀ ਕਾਲ ਪਾਜੀ‌। ਹਾਂਜੀ, ਹਾਂਜੀ। ਵਦੀਆਂ ਜੀ ਤੁਸੀ ਦੱਸੋ।
ਅਸੀ ਵੀ ਵਦੀਆ ਜੀ ਹੋਰ
ਤੁਈ ਦੱਸੋ
ਬਾੱਸ ਜੀ ਬੈਠੇ ਹੋਏ ਸੀ।
ਚਲੋਂ ਫ੍ਰੀ ਸੀ, ਕੋਲ ਕਾੱਰ ਲੀਏ ਪਾਜੀ ਨੂੰ।
ਹਾਂ, ਵਦੀਆ ਕੀਤਾ ਬਾਈ।
ਹੋਰ ਦੱਸੋਂ ਪਾਜੀ।
ਬਸ ਜੀ ਆਏਂ ਸੀ, ਨਾਨਾ ਕੋਲ਼ ਆਏਂ ਸੀ। ਮੈਂ ਤੇ ਰੋਟੀ ਲੈਕੇ ਮੈਂ ਤੇ ਮੇਰਾ ਦੋਸਤ।
ਅੱਛਾ।
ਹਾਂਜੀ-ਹਾਂਜੀ।
ਹੋਰ ਘਰ ਸਭ ਵਧੀਆ ਜੀ, ਮੈ ਕਿਹਾ ਘਰ ਸਭ ਵਧੀਆ ਜੀ।
ਹਾਂਜੀ ਜੀ, ਪਰਿਵਾਰ ਸਭ ਵਧੀਆ।
ਹੋਰ ਤੂਸੀ ਗਏ ਨੀ ਘੁੰਮਣ ਕਿੱਥੇ?
ਨਾ ਜੀ, ਹੁਣ ਤਾਂ ਨਈ ਕੋਈ ਘੁੰਮਣ
ਹੁਣ ਤੇ ਛੁੱਟੀਆਂ ਵੀ ਖ਼ਤਮ ਹੋ ਗਈ ਏ, ਛੁੱਟੀਆਂ ਚ ਨੀ ਗਏ ਕਿੱਥੇ ਘੁੰਮਣ?
ਹਾਂ, ਬਸ ਛੁੱਟਿਆ ਖਤਮ ਹੋ ਗਈਆਂ ਨਾ ਤਾਂ ਨਹੀਂ ਗਏ ਘੁੰਮਨ। ਛੁੱਟੀਆਂ ਚ ਗਏ ਸੀ। ਲੋਕਲ ਯਮੁਨਾ ਨਗਰ ਬੱਸ।
ਅੱਛਾ। ਯਮੁਨਾ ਨਗਰ ਚ ਕਿੱਥੇ ਹੋ ਕੇ ਆਏਂ ਓ?
ਯਮੁਨਾ ਨਗਰ ਚ ਭਾਈ ਹਮ। ਐਵੇਂ ਘੁੰਮ ਕੇ ਆ ਗਏ ਸੀ ਬਸ। ਗੇੜੀ ਗੁੜੀ ਮਾਰ ਆਏਂ ਸੀ। ਹਾਂ ਉਹ ਤੇ ਰੋਜ਼ ਹੀ ਲੱਗਦੀ ਗੇੜੀ ਬਸ ਇਹੀ ਐਂ ਕਿ ਕਿੱਥੇ ਗਏ ਨਈ ਅਸੀਂ ਸਪੈਸ਼ਲ।
ਅੱਛਾ-ਅੱਛਾ। ਜਿਹੜਾਂ ਰਸਤੇ ਚ ਆਇਆਂ ਹੋ ਆਇਆਂ ਐਂ।
ਹਾਂ ਬਸ ਕਿੱਥੇ ਟਾਇਮ ਮਿਲ਼ਦਾ ਬਾਈ ਵੇਲ਼ੇ ਵੇਹਲੇ ਥੋੜ੍ਹੀ ਹੈਗੇ ਆ।
ਹਾਂਜੀ-ਹਾਂਜੀ। ਹੋਰ ਦੱਸੋਂ ਬਾਈ, ਰੋਟੀ ਰੁਟੀ ਖ਼ਾਲੀ।
ਰੋਟੀ ਖਾ ਲੀ ਪਾਜ਼ੀ।
ਚਲੋਂ ਠੀਕ। ਕਿਹ ਰਿਹਾ ਕੀ ਖਾਧਾ ਭਾਜ਼ੀ ਰੋਟੀ ਚ।
ਰੋਟੀ ਬਾਈ, ਸ਼ਿਮਲਾ ਮਿਰਚ ਤੇ ਪਨੀਰ।
ਪਨੀਰ ਪਾਇਆਂ ਅੱਜ ਫ਼ਿਰ ਹੈ। ਅੱਛਾ, ਪਨੀਰ ਖਾਧਾ ਅੱਜ ਫ਼ਿਰ ਹੈ।
ਸ਼ਿਮਲਾ ਮਿਰਚ ਤੇ ਪਨੀਰ, ਜਿਵੇਂ ਹੁੰਦਾ ਨਾ ਚਿਲੀ
ਆਛਾ ਜੀ ਚਿੱਲੀ ਪਨੀਰ।
ਬਸ ਨਾ ਅਸੀਂ ਕੀਤਾਂ। ਤੇਲ ਦੇਖੋਂ ਜੀ। ਤੇਲ ਲ਼ਿਆ ਤੇਲ ਦੇ ਉੱਤੇ ਕੱਟ ਕੇ ਸ਼ਿਮਲਾ ਮਿਰਚ ਤੇ ਨਾਲ਼ੇ ਪਨੀਰ ਗਰ
ਵਧੀਆਂ, ਘਰ ਦੀ ਚੀਜ਼ ਤੇ ਹੋਰ ਵਧੀਆਂ ਭਾਜ਼ੀ। ਨਾ ਨੁਕਸ਼ਾਨ ਕਰਦੀ, ਨਾ ਕੁੱਛ।
ਉਹ ਤੇ ਹੈ ਜੀ।
ਹੋਰ ਗੱਡੀ ਗੁੱਡੀ ਠੀਕ ਚੱਲਦੀ ਏਂ।
ਠੀਕ ਚੱਲਦੀ, ਠੀਕ ਚੱਲਦੀ।
ਹੋਰ ਗਏ ਨੀਂ ਕਿੱਥੇ ਗੱਡੇ ਗੁਡੀ ਤੇ ਹੋਰ?
ਬਸ ਜੀ ਇੱਥੇ ਜਾਂਨੇ ਆ, ਪੰਚਕੂਲਾ ਸੈਂਡ ਹੋ ਆਂਨੇ ਆ।
ਅੱਛਾ-ਅੱਛਾ। ਪੰਚਕੂਲਾ ਹੀ ਜਾਂਦੇ ਹੋ ਤੁਸੀਂ ਜ਼ਿਆਦਾ ਹੈਨਾ।
ਹਾਂ, ਪੰਚਕੂਲਾ ਹੀ ਲੱਗਦਾ ਚੱਕਰ ਜਦੋਂ ਵੀ ਲੱਗਦਾ।
ਉੱਥੇ ਵੀ ਬਣਿਆਂ।
ਹਾਂਜੀੇ ਕੀ?
ਮੈ ਖਿਆ ਸਵਾਰੀਆਂ ਉੱਥੇ ਦੀਆਂ ਹੋਣੀਆਂ।
ਹਾਂ ਸਵਾ ਬਾਈ ਅਸੀਂ ਨਾ ਬਣਿਆ ਕਿ ਜਗਾਦਰੀ ਤੋਂ ਪੰਚਕੁਲਾ ਪੰਚ ਫਿਰ ਰੁਕਦੇ ਨੀ ਉਹਨਾ ਨੂੰ ਲਾ ਕੇ ਸਿੱਧਾ ਮੋੜ ਕੱਟ ਕੇ ਸਿੱਧਾ ਜਗਾਧਰੀ ਆਣਾ-ਜਾਣਾ, ਆਣਾ-ਜਾਣਾ। ਇਹ ਹਿਸਾਬ ਲਾਇਆ ਬਾਈ।
ਵਿੱਚ ਅੰਬਾਲਾ ਮੂਰੇ ਰੁਕਦੇ ਹੋਣੇ ਸੀ, ਆ ਗਈ ਕੋਈ ਸਵਾਰੀ ਸਵਰੀ ਹਮ।
ਅੰਬਾਲਾ ਅੰਬੁਲਾ ਉਤਾਰ ਦਿੰਦੇ ਆ ਰੁਕਦੇ ਨਹੀਂ ਆ।
ਅੱਛਾ ਅੱਛਾ, ਨਹੀਂ ਰੁਕਦੇ ਤੇ ਹੋਣੇ ਇੱਕ ਮਿੰਟ ਧੱਕਾ ਮਾਰ ਦਿੰਦੇ ਨੇ, ਇੱਕ ਦਮ ਹੀ।
ਅਸੀਂ ਕਿਉਂ ਰੋਕੀਏ ਵਿਚ ਵਿੱਚ ਕੋਈ ਰਸਤਾ ਹੀ ਨੀਂ ਪੈਂਦਾਂ ਰੋਕਿਏ ਕਿਉਂ, ਨਾ ਨਾਲ਼ੇ ਵਿੱਚ ਕੋਈ ਪੈਸੇਜਰ। ਮੈਂ ਪਹਿਲਾਂ ਹੀ ਬੁੱਕ ਕੀਤੀ ਹੋਵੇਂ, ਕਿ ਮੈਂਨੂੰ ਅੰਬਾਲੋ ਚੱਕ ਲਓ। ਤੇ ਅੰਬਾਲਾ ਤੋਂ ਕੀ ਚੱਕਾਂਗੇ, ਜਦ ਪਹਿਲੀ ਅੰਮੀ ਨਗਰ ਪੈਸੈਂਜਰ ਭਰ ਕੇ ਚੱਲਦੇ ਨੇਂ।
ਆ ਨਹੀਂ ਜਿਦਾਂ ਹੁਣ ਕਿਸ਼ੇ ਨੂੰ ਅੰਬਾਲਾ ਲਾਣਾ ਤੁਸੀਂ, ਫ਼ਿਰ ਰੋਕਦੇ ਤੇ ਹੋਣੇਂ ਹੀ
ਰੋਟੀ ਖਾਓ, ਪਾਣੀਂ ਬੰਦ ਨਾ ਕਰੋਂ, ਰੋਟੀ ਖਾਓ। ਖਾਦੀ ਨੀਂ ਜਾਂਦੀ, ਉਹ ਖਾਦੀ ਕਿੱਥੇ ਰੋਟੀ ਖਾਓ, ਪੂਰੀ ਖਾਓ ਰੋਟੀ, ਖਾਧੀ ਨੀਂ ਜਾਂਦੀ।
ਹੈਲੋ।
ਰੋਟੀ ਖਾਓ, ਹੈਲੋ।
ਭਾਜੀ ਮੈਂ ਕਿਹਾ ਜੇ ਕੋਈ ਅੰਬਾਲੇ ਉਤਰਨਾ ਚ ਚਾਹੇ, ਮੰਨ ਲਓ ਜਗਾਦਰੀ ਤੋਂ ਚੱਲਿਆ ਹੈ।
ਹੂ
ਤੇ ਜੇ ਅੰਬਾਲੇ ਉਤਰਨਾ ਚਾਹੇ, ਰੋਕੋਗੇ ਤੇ ਹੈ ਈ।
ਹਾਂ ਰੋਕ ਫੇਰ ਤਾਂ ਦੇਖੋ ਐਮਰਜੈਂਸੀ, ਫਿਰ ਰੋਕ, ਉਹ ਤਾਂ ਪਹਿਲਾਂ ਹੀ ਬੰਦਾ ਬੁੱਕ ਕਰਕੇ ਚੱਲੇਗਾ ਨਾ ਕਿ ਮੈਨੂੰ ਅੰਬਾਲਾ ਉਤਰਨਾ ਹੈ, ਤਾਂ ਅੰਬਾਲਾ ਰੋਕਾਂਗੇ ਐਂਵੇੈਂ ਥੋੜ੍ਹੀ ਰੋਕ ਦਾਂਗੇ।
ਹਾਂ ਨਹੀਂ, ਮੈਂ ਕਿਹਾ ਕਿਤੇ ਧੱਕਾ ਮਾਰਦੇ ਸਿੱਧਾ ਗੱਡੀ ਖੋਲ ਕੇ, ਚੱਲ ਅੰਬਾਲਾ ਆ ਗਿਆ ਉੱਤਰ।
ਹਾਂ ਧਕਾ ਹੀ ਮਾਰਦਾ, ਉਤਰਨਾ, ਪੈਸੇ ਦੇ, ਚੱਲੋ ਜੀ ਚੱਲੇ ਖਤਮ।
ਹੋਰ ਠੀਕ ਹੈ ਬਾਈ।
ਬਸ, ਫਾਲਤੂ ਮਤਲਬ ਨੀ ਰੱਖਦੇ ਭਾਜੀ ਅਸੀ ਜੀ।
ਫਾਲਤੂ ਮਤਲਬ ਨੀ ਭਾਜੀ, ਤਾਂ ਵੀ ਰੁਕਣਾ ਤੇ ਪੈਂਦੇ ਹੈ ਇੱਕ ਮਿੰਟ।
ਰੋਕ ਰੋਕ ਕੇ ਕੀ ਕਰਨਾ ਹੈ, ਪੈਸੇਜਰ ਨੂੰ ਉਤਾਰ ਕੇ ਚਲੋ।
ਹਾਂ ਮਤਲਬ ਉਹੀ, ਪੈਸੇਜਰ ਵੀ ਤੇ ਤਾਂ ਹੀ ਉਤਰਨੇ ਨਾ, ਭਾਜੀ ਜੇ ਰੋਕੋਗੇ ਇੱਕ ਮਿੰਟ।
ਹਾ, ਦੋ ਮਿੰਟਰ ਰੋਕਣ ਚ ਕੀ ਜਾਂਦਾ ਸੀ, ਅਸੀਂ ਕਿਹੜਾ ਉੱਥੇ ਹੀ ਬੈੱਡ ਬੁੱਡ ਲਾ ਕੇ ਪੈ ਜਾਂਨੇ ਆਂ, ਉੱਥੇ ਗੱਡੀ ਰੋਕਨੇ ਆਂ, ਔ ਟੀ ਪੀ, ਔ ਜਿਹੜਾ ਹੁੰਦਾ ਸਕੈਨ ਸਕੂਨ ਔਨਾਨੂੰ ਦੇ ਕੇ, ਪੈਸੇ ਲੈ ਕੇ ਚਲੋ ਜੀ। ਅੱਗੇ ਪੰਚਕੁਲਾ ਸਾਈਡ, ਵੈਸੇ ਤੇ ਅੰਬਾਲਾ ਮੈਂ ਬਹੁਤ ਘੱਟ ਰੋਕ ਕੀ ਹਲੇੇ ਤੱਕ ਰੋਕੀ ਨੀ, ਆਉਂਦਾ ਹੀ ਨਹੀਂ ਅੰਬਾਲਾ ਦਾ ਕੋਈ, ਸਿੱਧਾ ਇਮ ਕੋ ਚੱਲੇ ਆ। ਪੰਚਕੁਲਾ ਤੋਂ ਆ ਜਾਂਦੇ ਆ, ਨਾ ਪੰਚਕੁਲਾ ਤੋਂ ਕੋਈ ਨਹੀਂ ਬੈੰਦਾ।
ਨਹੀਂ ਰਸਤੇ ਚ ਤੇ ਪਹਿਲਾਂ ਅੰਬਾਲਾ ਹੁੰਦਾ ਨਾ ਪੰਚਕੁਲਾਂ ਤੋਂ।
ਉਹ ਅੰਬਾਲਾ ਆਏ ਜੋ ਆ ਅੱਜ ਕੱਲ ਅੱਜ ਤੱਕ ਮੈਂ ਅੰਬਾਲਾ ਰੋਕੀ ਨਹੀਂ। ਮੇਰਾ ਪੰਚਕੂਲਾ ਤੋਂ ਮੇਰਾ ਅੰਬਾਲਾ, ਅੰਬਾਲਾ ਤੋਂ ਪੰਚਕੂਲਾ ਬਸ।
ਹਮ।
ਹੈਲੋ
ਹਮ
ਹੈਲੋ ਆਵਾਜ਼ ਆ ਰਹੀ ਹੈ?
ਹਾਂਜੀ ਆ ਰਹੀ ਹੈ ਜੀ।
ਅੱਛਾ ਹੋਰ, ਤੁਸੀਂ ਨਹੀਂ ਗਏ ਕਿੱਥੇ, ਗੱਡੀ ਗੁੱਡੀ ਲੈ ਗਏ।
ਹਾਂ ਤ ਅੰਬਾਲਾ ਹੋਕੇ ਆਇਆ ਕੁਝ ਦਿਨ ਪਹਿਲਾਂ।
ਹਮ ਉਹ ਹੈ ਕਿੱਥੇ
। ਨਹੀਂ ਕੈਂਟ ਛਾਵਣੀ ਤੇ ਇੱਕੋ ਹੀ ਹੈ, ਸੀਟੀ ਚੌਂਕ ਤੇ ਹੈ।
ਅੱਛਾ।
ਅੱਛਾ। ਚੌਕ ਆਪਾਂ ਬਲਦੇਵ ਨਗਰ ਦੀ ਸਾਈਡ
ਅੱਛਾ ਅੱਛਾ
ਜਾਂਦੇ ਛਾਵਨੀ ਵੀ ਹੋ ਕੇ ਆਏ ਸੀ, ਪੀਰਪੁਰ ਤੇ ਗਏ ਸੀ।
ਅੱਛਾ ਰੋਟੀ ਖਾਓ ਰੋਟੀ, ਦਹੀਂ ਨਾਲ ਰੋਟੀ ਖਾਓ। ਰੋ ਖਾਓ ਖਾਓ ਹਾਲੇ ਤੇ, ਇੱਕ ਵੀ ਨੀ ਖਾਧੀ ਰੋਟੀ। ਇੱਕ ਵੀ ਨਹੀਂ ਖਾਧੀ ਰੋਟੀ ਆਹ ਵੇਖੋ, ਪੂਰੀ ਨਹੀਂ ਖਾਈ ਤੁਸੀਂ ਰੋਟੀ।
ਹਾਂਜੀ। ਹੋਰ ਨਾਲ-ਨਾਲ ਰੋਟੀ ਨੀ ਖਾਣੀ‌।
ਯਾਰ ਰੋਟੀ ਨੀ ਖਾ ਰਹੇ ਕਹਿੰਦੇ ਖਾਈ ਨੀ ਜਾਂਦੀ ਪਈ। ਮੈਂ ਕਿਹਾ, ਹੱਲੇ ਤੇ ਇੱਕ ਵੀ ਨਹੀਂ ਖਾਧੀ ਰੋਟੀ। ਦੋ-ਦਿਨ ਗਰਾਇਆ ਖਾਈ ਕਹਿੰਦਾ ਖਾਦੀ ਨਹੀਂ ਜਾਂਦੀ ਪਈ।
ਇਸ ਵਿੱਚ ਨਾ ਭੁੱਖ ਵਗੈਰਾ ਘੱਟ ਹੀ ਲੱਗਦੀ ਹੈ।
ਨਹੀਂ, ਚਲੋ ਇੱਕ ਕੰਮ ਘੱਟ ਤੋਂ ਘੱਟ ਇੱਕ ਰੋਟੀ ਤਾ ਖਾਵੇ ਜੇ ਇਹੋ ਰੋਟੀ ਨਹੀਂ ਖਾਏਗਾ ਫਿਰ ਜਾਨ ਕਿਵੇਂ ਬਣੇਗੀ?
ਹਾਂ ਸਹੀ ਗੱਲ ਹੈ ਭਾਜੀ। ਪਾਣੀ-ਪੂਣੀ ਦੀ ਕਮੀ ਹੋ ਜਾਂਦੀ ਨਾ ਗਰਮੀਆਂ ਚ।
ਤੇ ਹੋਰ ਪਾਣੀ-ਪੂਣੀ ਵੀ ਭਰ ਕੇ ਜਾਂਦੇ ਹਾਂ ਹੁਣੇ ਆਇਆ ਸੀਂ ਬਰਫ਼ ਡਾਲ ਦਿੱਤੀ ਅੰਦਰ।
ਇਹੀ ਹਿਸਾਬ ਹੈ ਜੀ ਜਬਰਦਸਤੀ ਕਰਾ ਦਓ ਤੇ
ਜੇ ਖੁਆ ਦੋ ਤੇ ਉਹ ਤੇ ਖਾ ਲੈਂਦਾ ਜੇ ਖਵਾ ਦੋ ਖਲਾ ਦਾ ਜ ਨੀਂਹ ਵੀ ਨੀ ਖੁਆ ਤੇ ਭੁੱਖਾ ਬੈਠਾ ਰਹੇਗਾ।
ਬੋਲਦੇ ਵੀ ਨੀ ਕੁਛ ਹੈ। ਰੋਟੀ-ਰੂਟੀ ਚਾਹੀਦੀ ਏ। ਹੈਲੋ।
ਹੈਲੋ।
ਮਮੈ ਕਿਹਾ, ਬੋਲਦੇ ਵੀ ਨੀ ਕੁਛ ਕਿ ਰੋਟੀ-ਰੂਟੀ ਚਾਹੀਦੀ ਹੈ।
ਹਾ। ਐਂ ਨਹੀਂ, ਐਂ ਨਹੀਂ ਕਿ ਕਿਸੇ ਨੂੰ ਬੋਲਦੇ ਮਤਲਬ ਰੋਟੀ ਦਿਉ ਨਾ ਕਿਸੇ ਦੇ ਕਿਸੇ ਦਾ ਬੂਆ ਖ ਖੜਕਾਂਦੇ ਨੇ ਕਿ ਮੈਨ ਰੋਟੀ ਦੋ। ਮਿਲਗੀ ਠੀਕ, ਨੀ ਮਿਲੇ ਨਾ-ਨਾ ਮਿਲੇ।
ਹੂੰ, ਤਾਂ ਵੀ ਦੇਣੀ ਭਾਜੀ ਜ਼ਰੂਰੀ ਹੈਨਾ।
ਤੇ ਹੋਰ ਦੇਣੀ ਜ਼ਰੂਰੀ ਹੈ ਇਹ ਤੇ ਭੁਖਾ ਮਰ ਜੇ-ਮਰ ਜੇ, ਕੋਈੇ-ਕੋਈ ਜੇ ਇਹਨੂੰ ਪੁ-ਪੁ, ਪੁੱਛੇ ਨਾ।
ਹਾਂ, ਇਹ ਤੇ ਹੈ ਭਾਈ। ਪਰ ਉਹੀ ਨਾ ਜਿਹੜਾ ਆਪਣੇ ਤੋਂ ਕਰਮ ਹੁੰਦਾ ਉਹ ਕਰੋ, ਜਦੋਂ ਤੱਕ ਕਹਿੰਦੇ ਰੋਟੀ ਦਓ।
ਹੂੰ।
ਦੱਸੋ ਭਾਜੀ ਗਾਣੇ-ਗੁਣੇ ਚੱਲ ਰਹੇ ਨੇ ਵਧੀਆ।
ਕਿੱਥੇ ਜ਼ਿਆ ਚੱਲ ਰਹੇ ਨੇ?
ਬਸ ਮੈਂ ਕਹਦਾ ਸੁਣ-ਸੁਣੀ ਰੇ ਕਿਥੇ ਤੁਸੀ? ਹੈਂ।
ਖਾ ਰੋਟੀ, ਮੇਰਾ ਦਿਲ ਖਰਾਬ ਹੁੰਦਾ ਪਿਆ। ਰੋਟੀ ਨਾ ਖਾ ਫੇਰ। ਨਾ ਖਾ ਫਿਰ, ਨਾ ਖਾ ਛੋਣ ਦੇ, ਨਾ ਖਾ ਰੋਟੀ। ਨਹੀਂ ਖਾਣੀ ਤਾਂ ਨਾ ਖਾਓ, ਨੀ ਖਾਣੀ। ਬਸ ਨੀ ਖਾਓ, ਹੈਲੋ।
ਹਾਂਜੀ-ਹਾਂਜੀ।
ਰੋਟੀ ਨੀ ਖਾਂਦਾ ਨੰਨਾ।
ਬਾਔ ਨਾ ਜਬਰਦਸਤੀ ਕਿਉਂਕਿ ਫਾਇਦਾ ਤਾਂ ਹੀ ਹੈ ਖਾਣਗੇ ਤਾਂ ਹੀ।
ਅਜ ਤੇ ਖਾਂਦਾ ਹੀ ਨਹੀਂ ਪਿਆ ਅੱਗੇ-ਪਿੱਛੇ ਖਾਣ ਲੈਦਾ, ਬਾਰ-ਬਾਰ ਡਿੱਬੀ ਬੰਦ ਬ ਬੰਦ ਕਰੀ ਜਾਵੇ, ਡਿੱਬੀ ਬੰਦ ਕਰੀ ਜਾਵੇ ਖਾਂਦਾ ਹੀ ਨਹੀਂ ਪਿਆ।
ਜਾਂ ਤੇ ਕੁੱਛ ਖਾ ਲਿਆਉਣਾ ਪਹਿਲਾ।
ਕੋਈ ਦੇ ਗਿਆ ਹੋਨਾ, ਅੱਜ ਤਾ ਕੋਈ ਤਾ ਏਸੇ ਕੁੱਤੇ ਦੇ ਡੇਰੇ 'ਚ ਨਾ ਦੱਸਦਾ ਵੀ ਨਹੀਂ ਕੋਈ ਦੇਗਾ, ਕੋੌਣ ਦੇਗਾ? ਇੱਥੇ ਸਿਸਟਮ ਹੀ ਨਹੀਂ ਸਮਝ ਆਉਂਦਾ, ਕੌਣ ਦੇ ਗਿਆ, ਕੌਣ ਦੇ ਗਿਆ? ਸਮਝ ਨੀ ਆਉਂਦਾ ਕਿ ਕੌਣ ਦੇਗਿਆ? ਦੱਸਦੇ ਹੀ ਨਹੀਂ ਕਿ ਮੈਂ ਦੇ ਅੱਜ ਰੋਟੀਆਂ ਦੇ। ਜੇ ਰੋਟੀ ਦੇ ਗਏ ਫਿਰ ਚੁੱਪ ਚਾਪ ਕਰ ਨਾ ਇੰਨਾ ਜਾ ਜਾਣਗੇ।
ਨਹੀਂ ਦਰ ਦੇਣਾ ਚਾਹੀਦਾ ਨਾ ਭਾਜੀ ਪਤਾ ਕੀ ਫਿਰ ਆਪਾਂ ਤਾਂ ਹੀ ਰੋਟੀ ਦੇਣ ਜੋਗੇ ਹੋਈਏ।
ਤੇ ਉਹ ਵੀ ਤੇ ਇੱਥੇ ਕੁੱਤੇ ਦੇਖ ਦੇਖ ਕੋਈ ਦੱਸਦਾ ਹੀ ਨਹੀਂ।
ਉਹੀ ਤੇ ਕਿਉਂਕਿ ਹੁਣ ਆਪਾਂ ਜਬਰਦਸਤੀ ਕਰੀਏ ਕਿ ਰੋਟੀ ਖਾ ਰੋਟੀ ਖਾ ਉਹਨੇ ਜਦੋਂ ਪਹਿਲੇ ਪੇਟ ਭਰੇ ਆਇਆ ਉਹ ਕੀ ਦੱਸਿਆ ਨਾ ਨਾ ਉਹਨਾਂ ਨੂੰ ਯਾਦ ਰਹਿਣਾ ਕਿ ਰੋਟੀ ਰੋਟੀ ਖਾਈ ਨੀ ਖਾਈ ਹੋ ਰੁਸਿਆ
ਹੂ ਤਿਆਰ ਚਲੋ ਤੁਹਾਡੇ ਉਥੇ ਮੌਸਮ ਕਿਹੋ ਜਿਹਾ ਹੋਇਆ ਭਾਜੀ?
ਹਾਂ
ਹਾਂਜੀ
ਬਰਸਾਤ ਚੱਲ ਰਹੀ ਹੈ।
ਹਾਂ
ਅੱਛਾ ਹੋ ਗਈ ਬਰਸਾਤ।
ਤਾਂ ਬਰਸਾਤ ਘਰ ਰੱਖਿਓ
ਅੱਛਾ ਸਾਡੇ ਇੱਥੇ ਬੱਦਲ ਬਣਿਆ ਦਾ
ਚਲੋ ਭਾਜੀ ਫਿਰ ਨਾ ਮੈਂ ਕਰਦਾ ਤੁਹਾਨੂੰ।
ਓਕੇ ਭਾਜੀ।
ਸਤਿ ਸ੍ਰੀ ਅਕਾਲ।